ਹਾਂਜੀ-ਹਾਂਜੀ ਵਧੀਆ ਹੋਰ ਤੁਸੀਂ ਸੁਣਾਓ ਠੀਕ ਹੋ ਤੁਸੀਂ?
ਹਾਂਜੀ ਵਧੀਆ, ਮੈਂ ਸੋਚਿਆ ਵਿਹਲੀ ਬੈਠੀ ਸੀ ਫੋਨ ਕਰ ਲਾਂ ਤੁਹਾਨੂੰ।
ਹਾਂਜੀ-ਹਾਂਜੀ ਬਹੁਤ ਵਧੀਆ ਕੀਤਾ ਤੁਸੀਂ ਤੇ।
ਹਾਂਜੀ, ਹੋਰ ਤੁਸੀਂ ਕੀ ਕਰ ਰਹੇ ਹੋ?
ਬਸ ਦੁਪਹਿਰ ਦੇ ਰੋਟੀ ਬਣਾਈਏ ਉਹੀਓ ਦੇਖ ਰੀ ਸੀ ਹੁਨ।
ਅੱਛਾ ਮੈਂ ਵੀ ਅਜੇ ਰੋਟੀ-ਰੂਟੀ ਖਵਾ ਕੇ, ਵਿਹਲੀ ਹੋ ਕੇ ਬੈਠੇ ਸੀ ਅੱਜ ਮੌਸਮ ਬੜਾ ਵਧੀਆ ਹੋ ਰਿਹਾ। ਮੈਂ ਸੋਚ ਸੀ ਕਿਤੇ ਘੁੰਮਣ ਚੱਲਦੇ ਹਾਂ।
ਹਾਂਜੀ-ਹਾਂਜੀ ਮੌਸਮ ਤਾਂ ਅੱਛਾ ਹੈ ਅੱਜ। ਕੋਈ ਨਹੀਂ ਬਣਾ ਲਉ ਪਲੈਨ ਤੁਸੀਂ ਜਿੱਥ ਜਿੱਥੇ ਤਾਂ ਬਣਾਓਗੇ, ਅਸੀਂ ਆ ਜਾਗੇਂ।
ਹਾਂਜੀ ਚੱਲਣੇ ਆ ਸ਼ਾਮੀ ਵੀ ਕਿਧਰ ਘੁੰਮਣ, ਥੋੜੀ ਸ਼ੋਪਿੰਗ ਕਰ ਲੋਣਾ। ਤੁਸੀਂ ਵੀ ਤੇ ਮੈਂ ਵੀ ਫੇਰ। ਥੋੜਾ ਮੋ ਮੌਸਮ ਦਾ ਇੰਜੋਏ ਹੋ ਜਏਗਾ।
ਹਾਂਜੀ-ਹਾਂਜੀ ਕੋਈ ਨਹੀਂ, ਬਣਾਉਂਦੇ ਹਾਂ ਪ੍ਰੋਗਰਾਮ, ਤੁਸੀਂ ਦੱਸੋ ਕਿੱਥੇ ਜਾਣਾ ਐ। ਫਿਲਮ ਨਾ ਦੇਖ ਆਇਏ।
ਹਾਂਜੀ ਚਲੋ ਫ਼ਿਲਮ ਵੇਖਣ ਚੱਲਦੇ ਆ, ਉਹ ਵੀ ਵਧੀਆ ਗੱਲ ਹੈ। ਕਾਫ਼ੀ ਟਾਈਮ ਹੋ ਗਿਆ ਮੈਂ ਤੇ ਵੇਖ ਵੇਖਨ ਹੀ ਨੀ ਗਈ ਮੂਵੀ।
ਅੱਛਾ ਨਹੀਂ ਅਸੀਂ ਗਏ ਸੀ, ਹੁਣੇ ਰੀਸੈਂਟਲੀ ਵੇਖ ਕੇ ਆਈ ਹਾਂ, ਮੈਂ ਵਾਪਸ ਆਊਂਗਾ। ਹੁਨ ਉਹ ਨੀ ਦੇਖੀ ਕੈਰੀ ਔਨ ਜੱਟਾ, ਮੈਂ ਕਿਹਾ ਚੱਲ ਹੁਨ ਉਹ ਵਾਲੀ ਵੀ ਵੇਖ ਆਂਨੇ ਆ।
ਹਾਂਜੀ ਉਹ ਵੇਖ ਆਨੇ ਹਾਂ। ਨਹੀਂ ਮੈਂ ਤਾਂ ਕਾਫੀ ਦਿਨ ਤੋਂ ਗਈ ਨਹੀਂ ਨਾ, ਮੈਨੂੰ ਟਾਈਮ ਹੀ ਲੱਗਿਆ ਬੱਚਿਆਂ ਦੇ ਵਿੱਚ। ਕਿਤੇ ਤੁਹਾਨੂੰ ਤਾਂ ਪਤਾ ਹੀ ਇਹ ਛੁੱਟੀਆਂ ਚੱਲ ਰਹੀਆਂ ਸੀ ਪਿੱਛੇ। ਤੇ ਤਾਂ ਕਰਕੇ ਬੱਚੇ ਜਾਨ ਖਾਏ ਰੱਖ ਤੇ ਸੀ ਘਰ ਪੂਰਾ ਟਾਈਮ ਕਦੀ ਐ ਬਣਾਦੋ- ਕਦੀ ਉਹ ਬਣਾਦੋ, ਕਦੀ ਅੰਦਰ- ਕਦੀ ਬਾਹਰ, ਕਦੀ ਕੀ-ਕੀ ਬਸ ਕੰਮ ਬੱਚਿਆਂ ਨਾਲ ਲੱਗਿਆ ਰਹਿੰਦਾ ਸੀ।
ਹਾਂਜੀ ਇਹ ਤੇ ਹੈ, ਸਾਡੇ ਤੇ ਹਲੇ ਵੀ ਨੀ ਸਕੂਲ ਖੁੱਲੇ ਬੱਚਿਆਂ ਦੇ ਮੰਡੇ ਨੂੰ ਖੁੱਲਣੇ ਨੇ।
ਅੱਛਾ ਨਹੀਂ ਸਾਡੇ ਅੱਜ ਖੁੱਲ ਗਏ ਨੇ ਬੱਚਿਆਂ ਦੇ
ਅੱਛਾ- ਅੱਛਾ ਤਾਂ
ਅੱਜ ਵੀ ਕਹਿੰਦੇ ਵਈ ਸੀ ਕਿ ਅਸੀਂ ਨਹੀਂ ਜਾਣਾ ਅਸੀ ਨਹੀਂ ਜਾਣਾ ਸਕੂਲ ਜਬਰਦਸਤੀ ਭੇਜਿਆ ਬੱਚਿਆਂ ਨੂੰ ਸਕੂਲ ਹੋਰ ਸਗੋਂ ਸਹੀ ਏ, ਹਾਂਜੀ। ਜੀ ਓਹੀ ਤਾਂ ਹੁਣ ਸਕੂਲ ਜਾਣਗੇ ਜ਼ਿਆਦਾ ਸਿਰ ਖਪਾਈ ਨਹੀਂ ਹੋਏਗੀ, ਘਰ
ਹੋਰ ਇੱਕ ਤੇ ਫੋਨ ਨਹੀਂ ਛੱਡਦੇ
ਹਾਂ ਚਲੋ ਵੇਖੋ ਹਾਂਜੀ ਉਤੋੰ ਟੀ ਵੀ ਵੇਖਦੇ ਰਹਿਣਗੇ। ਹਾਂ ਟੀ ਵੀ ਵੇਖਣਗੇ ਕਦੀ ਕਹਿਣਗੇ ਮੰਮੀ ਇਹ ਬਣਾ ਦੋ, ਮੰਮੀ ਉਹ ਬਣਾ ਦੋ ਬਸ ਸਿਰ ਖਾਈ ਜਾਣਾਂਗੇ।
ਹਾਂਜੀ।
ਮੈਂ ਤਾਂ ਫਿਰ ਜ਼ਿਆਦਾ ਟੀ ਵੀ ਵੇਖਣ ਵੀ ਨੀ ਦਿੰਦੀ, ਮੈਂ ਤਾਂ ਪੂਰੀ ਛੁੱਟੀਆਂ 'ਚ ਇਹਨਾਂ ਨੂੰ ਏਹੀ ਕਿਹਾ ਸੀ, ਪੜ੍ਹਾਈ ਕਰੋ। ਹੋਲੀਡੇ ਹੋਮ ਵਰਕ ਮਿਲ ਜਾਂਦਾ, ਓਹੀ ਕੰਪਲੀਟ ਕਰਾਇਆ ਸੀ।
ਅੱਛਾ-ਅੱਛਾ, ਤਾਡੇ ਬੱਚੇ ਤਾਂ ਫਿਰ ਬੜੇ ਸਮਝਦਾਰ ਨੇ।
ਹਾਂਜੀ ਜਾਦਾ ਟੀ -ਵੀ ਵੇਖਣਾ ਵੀ ਸਈ ਨੀ ਹੈ ਨਾ, ਫਿਰ ਅੱਖਾਂ ਖ਼ਰਾਬ ਹੋਣਗੀਆਂ ਫਿਰ ਮਾਂ ਕੀ ਟੀ- ਵੀ 'ਚ ਕੀ ਵੇਖਦੇ ਕਾਰਟੂਨ ਵੇਖਣਗੇ ਜਾਂ ਲੜਾਈਆਂ ਵਾਲੀ ਮੂਵੀ ਵੇਖਣ ਲੱਗ ਜਾਣਗੇ ਬਸ
ਅ ਬੱਚੇ ਸਾਡੇ ਤੇ ਸੁਣਦੇ ਈ ਨੀ ਹੈਗੇ, ਸਾਰੀ ਪ ਸਾਰਾ ਛੁੱਟੀਆਂ ਏਹਨਾਂ ਨੇ ਟੀ -ਵੀ ਤੇ ਫ਼ੋਨ ਤੇ ਗੇਮਾਂ ਖੇਲੀਆਂ ਨੇ ਬਸ
ਨਈ-ਨਈ ਮੈਂ ਤੇ ਬੜਾ ਡਾਂਟ ਕੇ ਰੱਖਣੀ ਆ, ਫੋਨ ਵੀ ਲਿਮਿਟ ਤੇ ਈ ਚਲਵਾਂਣੀ ਆ ਕਿ ਤੁਹਾਨੂੰ ਪਤਾ ਤਾਂ ਨਾ ਫਿਰ ਬੱਚੇ ਦੇ ਆਈ ਸਾਇਡ ਵੀਕ ਹੋ ਜਾਂਦੀਆਂ ਨੇ।
ਹਾਂਜੀ ਏ, ਤੇ ਹੈ ਆਈਸ ਸਾਇਡ ਤੇ ਬੜਾ ਪੈਂਦਾ ਵੀ ਇਫੈਕਟ ਲੇਕਿਨ ਨਾ ਸੁਣਨ
ਵੈਸੇ ਵੀ ਤੁਹਾਨੂੰ ਪਤਾ ਅੱਜ -ਕੱਲ ਦੇ ਫੋਨ ਬੱਚੇ ਕੀ-ਕੀ ਵੇਖਦੇ ਰਹਿੰਦੇ ਨੇ, ਸਾਨੂੰ ਕੀ ਪਤਾ ਲੱਗਦਾ ਵ ਤਾਂ ਕਰਕੇ ਮੈਂ ਫੋਨ ਤੇ ਦਿੰਦੀ ਹੀ ਨੀ ਬੱਚਿਆਂ ਨੂੰ
ਏ ਤੇ ਹੈ, ਸਾਨੂੰ ਅਸੀਂ ਆਪਣੇ ਕੰਮਾਂ 'ਚ ਬਿਜ਼ੀ ਹੋ ਜਾਂਦੇ ਆ, ਫੋਨ 'ਚ ਪਕੜਾ ਦਿੰਦੇ ਆ ਬੱਚਿਆਂ ਨੂੰ, ਸਾਨੂ ਥੋੜ੍ਹੇ ਨਾ ਪਤਾ ਕੀ ਵੇਖ ਰਹੇ ਨੇ, ਅਤੇ ਕੀ ਨਹੀਂ ਵੇਖ ਰਹੇ। ਫੋਨ ਦੇ ਵਿੱਚ
ਹਾਂ ਬਸ ਤਾਂਹੀ ਕਰਕੇ ਤੇ ਫੋਨ ਹੀ ਨਹੀਂ ਦਿੰਦੀ ਜ਼ਿਆਦਾ ਬੱਚਿਆਂ ਨੂੰ
ਹਾਂਜੀ। ਹੋਰ ਸੁਣਾਓ ਭੈਣ ਜੀ, ਤੁਸੀਂ ਉਸ ਦਿਨ ਸੂਟ ਬੜਾ ਸੋਹਣਾ ਪਾਇਆ ਸੀ, ਕਿੱਥੋਂ ਲਿੱਤਾ ਸੀ ਜੇ ਉਹ ਔਨਲਾਈਨ ਮੰਗਵਾਇਆ ਸੀ, ਕੀ ਕਿਸੇ ਸ਼ੋਪ ਤੋਂ ਲੈ ਕੇ ਆਏ ਸੀ।
ਮੈਂ ਸ਼ੋਪ ਤੋਂ ਈ, ਲੈ -ਕੇ ਆਈ ਸੀ, ਮੈਂ ਜ਼ਿਆਦਾਤਰ ਓਨਲਾਈਨ ਸ਼ੋਪਿੰਗ ਕਰਦੀ ਨੀ ਹੈਗੀ ਨਾ। ਤਾਂ ਕਰਕੇ ਮਾਰਕੀਟ ਤੋਂ ਲੈ ਆਣੀ ਆਂ। ਤੁਹਾਨੂੰ ਪਤਾ ਫਿਰ ਓਨਲਾਈਨ 'ਚ ਕੱਪੜਾ ਕਿਹੋ ਜਿਹਾ ਆਵੇ ਕਿ ਜਾਂ ਨਹੀਂ ਆਵੇ ਤਾਂ ਕਰਕੇ।
ਹਾਂਜੀ ਏ ਤਾਂ ਹੈ, ਮੈਂ ਸਗੋਂ ਪਿੱਛੇ ਔਨਲਾਈਨ ਮੰਗਾ ਲਿਆ ਸੀ। ਤੇ ਉਹਦਾ ਫੈਬਰਿਕ ਮੈਨੂੰ ਅੱਛਾ ਨਈ ਲੱਗਾ।
ਹਾਂ ਉਹੀ ਤਾਂ ਫਿਰ ਆਪਾਂ ਮਾਰਕੀਟ ਜਾਂਦੇ ਆ, ਆਪਣੇ ਮਨ ਦਾ ਵੇਖ ਕੇ ਲੈ ਆਣੇ ਆਂ।
ਹਾਂ ਮਾਰਕੀਟ ਵਿੱਚ ਏਹ ਵੀ ਏ ਕਿ ਆਪਾਂ ਚਲੋ ਆਪਣਾ ਫੈਬਰਿਕ ਨੂੰ ਹੱਥ ਲਗਾ ਕੇ ਦੇਖ ਲੈਂਨੇ ਆ ਵੀ ਕਿਵੇਂ ਦਾ ਜਾਦਾ ਚੁੱਭੇਗਾ ਕਿ ਨਈ। ਹੁਣ ਔਨਲਾਈਨ ਵਿੱਚ ਤਾਂ ਐ-ਵੇ ਬਸ ਦੇਖਿਆ ਪਸੰਦ ਆਇਆ, ਹਾਂ ਸ਼ੋਅ-ਸ਼ੋਅ ਦੇਖ ਲਈ ਏ। ਘਰ ਆ ਕੇ ਵੇਖੋ ਓਹ ਤੇ ਪਾਇਆ ਈ ਨਈ ਜਾਏਗਾ, ਹੁਨ ਐਵੇ ਹੀ ਵੇਸਟ ਪੇਆ।
ਤੇ ਤੁਸੀਂ ਵਾਪਸ ਕਰਾ ਦੋ ਫੇਰ
ਓਹ ਰਿਟਰਨ ਪੋਲਿਸੀ ਹੈਗੀ ਤੇ ਸੀ, ਹੁਣ ਓਹ ਖੁੱਲ ਈ ਨਹੀਂ ਰਹੀ, ਐਪ ਹੀ ਨਹੀਂ ਖੁੱਲ ਰਹੀ ਫਰੋਡ ਹੋਣੇ ਨੇ ਨਾ।
ਹਾਂ ਏ ਵੀ ਹੋ ਸਕਦਾ, ਤੁਹਾਨੂੰ ਪਤਾ ਅੱਜ -ਕੱਲ੍ਹ ਤਾਂ ਫਰੋਡ ਵੈਸੇ ਵੀ ਬੜੇ ਹੋ ਰਹੇ ਨੇ।
ਹਾਂਜੀ-ਹਾਂਜੀ। ਤੇ ਸਟਿਚਿੰਗ ਵਗੈਰਾ ਵੀ ਤੁਸੀਂ ਆਪ ਕਰਦੇ ਹੋ ਕੇ ਬਾਹਰੋਂ ਕਰਾਦੇ ਹੋ ਫਿਰ ਕਪੜ
ਨਈ-ਨਈ ਮੈਂ ਤਾ ਬਾਰੋਂ ਈ ਕਰਾਨੀ ਆ, ਫਿਰ ਮੇਰੇ ਕੋਲ ਫਿਰ ਤੁਹਨੂੰ ਪਤਾ ਨਾ ਮੇਰੀ ਆਈ ਸੇਡ ਵੀਕ ਹੋਏ ਦਏ ਨੇ ਫਿ ਤਾਂ ਕਰਕੇ ਵੀ ਮਸ਼ੀਨ ਨੀ ਚਲਾਂਦੀ ਜਾਦਾ। ਫੇਰ ਅੱਖਾਂ ਦੁੱਖਣ ਲਗ ਜਾਂਦਿਆਂ ਨੇ ਪੀੜ ਹੁੰਦੀਆਂ ਨੇ ਤਾਂ ਕਰਕੇ। ਤੇ ਫੇਰ ਬਾਰੋਂ ਈ ਸਵਾ ਲੈਂਣੀ ਆ,। ਸਲਾਈ ਤਾ ਮੈਨੂੰ ਆਂਦੀ ਐ, ਲੇਕਿਨ ਮੈਂ ਫੇਰ ਬਾਰੋਂ ਈ ਸਵਾਨੀ ਆ।
ਹਾਂ ਓ ਫੇਰ ਕੀ ਫੈਦਾ ਆਪਣਾ ਦੋ ਸੌ ਬਚਾ ਕੇ- ਪੰਜ ਸੌ ਦੀ ਦਵਾਈ ਲੈਏ ਬੰਦਾ ਤੇ ਕੀ ਫੈਦਾ।
ਹਾਂਜੀ ਬਸ ਐਈ ਤਾ ਗੱਲ ਏ ਸਾਰੀ, ਤੇ ਈ ਤੇ ਮੈਂ ਫੇਰ ਕਰਦੀ ਨੀ ਮੈਂ ਕਿਆ ਚਲੋ ਕੋਈ ਨੀ ਥੋੜੀ ਦੇਰ ਆਰਾਮ ਕਰ ਲੋ, ਫੇਰ ਆਰਾਮ ਵੀ ਕਿਥੇ ਕਰਨਾ ਬੱਚੇ ਖੱਪ ਈ ਇਨੀ ਪਾਂਦੇ ਨੇ।
ਹਾਂਜੀ ਐ ਤੇ ਹੈ, ਬੱਚਿਆਂ ਨੇ ਤੇ ਬੋਤ ਪਰਸ਼ਾਨ ਕਰ ਰੱਖਿਆ, ਸ਼ੁਕਰ ਹੋਏ ਓਏ ਏਨਾਂ ਦੇ ਸਕੂਲ ਖੁੱਲ੍ਹੇ ਨੇ।
ਹ
ਥੋੜਾ ਬੱਚਿਆਂ ਦਾ ਵੀ ਸ਼ਡਿਊਲ ਸੈੱਟ ਹੋਏਆ ਦੁਬਾਰਾ ਰੂਟੀਨ ਵਿਚ ਆਨਗੇ ਏਨਾ ਦਾ ਬੱਚੇਆਂ ਦਾ ਵੀ ਸਾਰਾ ਰੂਟੀਨ ਖ਼ਰਾਬ ਹੋਏਆ ਦਾ ਸੀ।
ਹੂੰ ਲੇਟ ਸੋਨਾ ਲੇਟ ਉੱਠਨਾ।
ਬੜੀ ਲੇਟ-ਲੇਟ ਸੋਂਦੇ ਸੀ ਸਾਡੇ ਬੱਚੇ ਤੇ ਬੋਤ ਲੇਟ-ਲੇਟ ਸੋਂਦੇ ਸੀ।
ਓਈ ਤੇ ਜਦ ਨੀਂਦਰ ਨੀ ਆਈ ਅੱਦੀ-ਅੱਦੀ ਰਾਤੀ ਉੱਠ ਕੇ ਟੀ ਵੀ ਵੇਖਨ ਬੈ ਜਾਨਗੇ।
ਹਾਂਜੀ-ਹਾਂਜੀ, ਹੋਰ ਤੁਸੀਂ ਫੇਰ ਘੁੰਮਨ ਨੀ ਗਏ ਛੁੱਟੀਆਂ ਚ ਕਿਧਰੇ।
ਨਈ-ਨਈ ਮੈਂ ਤਾਂ ਕਿਦਰੇ ਵੀ ਨੀ ਗਈ ਜਾਨਾ ਸੀ ਫੇਰ ਅਸੀ ਗਏ ਨੀ ਇਕ ਤੁਆਨੂੰ ਪਤਾ ਨਾ ਮੌਸਮ ਏਨਾ ਬੇਕ ਕਾਰ ਹੋਏਆ ਦਾ ਜਾਨ ਨੀ ਦਿਲ ਈ ਨੀ ਕਰਦਾ ਬਾਰ ਨਿਕਲਨ ਤੇ।
ਬੋਤ ਈ ਗਰਮੀ-ਗਰਮੀ ਬੋਤ ਜਾਦਾ ਹੋਈ ਦੀ ਸੀ। ਤੀ ਅਤੇ ਆਪ ਏਕ ਅੱਦਾ ਦਿਨ ਹੋਏਆ ਵੇ ਥੋੜਾ ਫ਼ਰਕ ਪਿਆ ਵੇ। ਗਰਮੀ ਚ ਨਈ ਤੋ ਪਿੱਛੇ ਜੇ ਤੇ ਬੋਤ ਈ ਗਰਮੀ ਸੀ।
ਬਹੁ ਜਾਦਾ ਦੋ ਦਿਨ ਤੇ ਮੌਸਮ ਅੱਛਾ ਏ ਬਸ ਥੋੜਾ ਸਕੂਨ ਏ ਬੰਦਾ ਸੋ ਜਾਂਦਾ ਆਰਾਮ ਨਾਲ।
ਹਾਂਜੀ।
ਕੂਲਰ ਅੱਗੇ ਵੀ ਬੰਦਾ ਕਿੰਨਾ ਸੋਵੇ ਏ ਸੀ ਵੀ ਬੰਦਾ ਕਿੰਨਾ ਚਲਾਵੇ ਫੇਰ ਬਿਲ ਈ ਏਨੇ ਆ ਜਾਂਦੇ ਨੇ ਏ ਸੀ ਚਲਾਓ ਤੇ।
ਹਾਂਜੀ-ਹਾਂਜੀ ਐ ਤੇ ਹੈ ਬਿਲਕੁਲ ਸਈ ਕੈ ਰੇ ਓਂ ਤੁਸੀ। ਲੇਕਿਨ ਫੇਰ ਕੀ ਕਰੇ ਬੱਚਿਆਂ ਨੂੰ ਜੋ ਆਦਤਾਂ ਪੈ ਜਾਨ ਬੱਚਿਆਂ ਨੂੰ ਮਨਾ ਵੀ ਨਈ ਕਰ ਸਕਦੇ।
ਆ ਰੋਨ ਲਗ ਜਾਂਦੇ ਆ ਮਨਾ ਕਰੋ ਤੇ ਫੇਰ-ਫੇਰ ਚਲਾਨੀ ਪੈਂਦੀ ਐ ਮਜਬੂਰੀ ਚ ਕੀ ਕੀਤਾ ਜਏ।
ਹੂੰ, ਹਾਂਜੀ। ਹੋਰ ਕੀ ਬਨਾਏਆ ਸੀ ਫੇਰ ਤੁਸੀ ਅੱਜ।
ਅੱਜ ਤੇ ਮੈਂ ਬਨਾਏਆ ਸੀ ਬੈਂਗਣ ਦਾ ਭਰਥਾ ਬਨਾਏਆ ਸੀ ਅੱਜ ਮੈਂ।
ਅੱਛਾ-ਅੱਛਾ।
ਹਾਂਜੀ ਕੱਟ ਕੇ ਬਨਾ ਲੀਤਾ ਸੀ ਫਿਰ ਓ ਤਾਨੂੰ ਪਤਾ ਨਾ ਬੈਂਗਨ ਚ ਕੀੜੇ ਵੀ ਆਂਦੇ ਨੇ। ਤੇ ਫੇਰ ਅਗਾ ਸੇਕ ਕੇ ਬਨਾਂਦੀ ਤੇ ਫੇਰ ਖਾਏਆ ਨੀ ਜਾਨਾ ਸੀ ਮਨ ਖਰਾਬ ਰੈਂਦਾ ਵੈਮ ਰੈਂਦਾ ਭਾਵੇਂ ਕੀੜੇ ਹੁੰਦੇ ਨਾ ਹੁੰਦੇ ਵੈਮ ਤੇ ਰੈਂਦਾ ਈ ਏ ਨਾ ਦਿਲ ਚ।
ਅੱਛਾ ਕੱਟ ਕੇ ਕਿਵੇਂ ਬਨਾ ਲੈਂਦੇ ਓ ਬੈਂਗਨ ਦਾ ਪੜਥਾ।
ਮੈਂ-ਮੈਂ ਬੈਂਗਨ ਨੂੰ ਛਿਲ ਕੇ ਫੇਰ ਕੱਟ ਕੇ ਕੂਕਰ ਚ ਉਬਾਲ ਲੀਤਾ ਸੀ ਫੇਰ ਓਨੂੰ ਚੰਗੀ ਤਰਾਂ ਕੜਛੀ ਨਾਲ ਫੇਅ ਕੇ ਨਾ ਫਿਰ ਮੈਂ ਪਿਆਜ਼ ਟਮਾਟਰ ਦਾ ਤੜਕਾ ਲਾਤਾ ਸੀ ਬੜਾ ਸਵਾਦ ਬਨੇਆ ਸੀ। ਬਸ ਓ ਗੱਲ ਏ ਭੱਠੀ ਤੇ ਸੇਕ ਕੇ ਬਨਾਓ ਤਾ ਥੋੜਾ ਸਵਾਦ ਵੱਖਰਾ ਆਂਦਾ ਵੇ ਓਦਾ।
ਹਾਂਜੀ ਅਸੀ ਤੇ ਭੱਠੀ ਤੇ ਸਿਕਵਾਨੇ ਆਂ। ਗੈਸ ਤੇ ਵੀ ਭੁੰਨ ਲੈਂਨੇ ਆਂ ਲੇਕਿਨ ਬੋਤ ਘੱਟ। ਸਾਡੇ ਔਦਰ ਹੈਗੇ ਨੇ ਕਿਸੇ ਦੀ ਭੱਠੀ ਐ ਔਦਰ ਭੇਜ ਦਿੰਨੇ ਆ ਓਥੇ ਸ਼ਿਕਵਾ ਲਿਆਨੇ ਆਂ।
ਨਈ ਸ਼ਿਕਵਾ ਤੇ ਲਿਓ ਓ ਤੇ ਕੋਈ ਗੱਲ ਨੀ ਲੇਕਿਨ ਐਵੇਂ ਨਾ ਫੇਰ ਦਿਲ ਚ ਵੈਮ ਰੈ ਜਾਂਦਾ ਕੇ ਕੋਈ ਕੀੜੇ ਕਾੜੇ ਨਾ ਹੋਨ ਵਿਚ ਤਾਂ ਕਰਕੇ।
ਨਈ ਅੱਛੀ ਤਰਾ ਚੈਕ ਕਰ ਲੋ ਅਸੀ ਚੈਕ ਕਰਨੇ ਅਪਾ ਤੇ ਸਿਕਵਾ ਕੇ ਅੱਛੀ ਤਰਾ ਚੈਕ ਕਰ
ਤੇ ਫੇਰ ਓ ਕੀੜਾ ਤੇ ਫੇਰ ਅੰਦਰ ਮਰ ਈ ਜਏਗਾ ਨਾ ਓਦਾ ਤੇ ਹਲਵਾ ਬਨ ਜੇਗਾ ਫੇਰ।
ਹਾਂ ਫੇਰ ਹਾਂ ਐਨਾ ਐ ਤੇ ਵੈਮ ਆਂਦਾ ਈ ਏ ਫੇਰ ਓ ਫਿਰ ਸੁੱਟਨੇ ਆ ਫੇਰ।
ਕੀ ਬੈਂਗਨ ਨੇ ਕੀ ਕੀਗੜਾ ਵੇ ਤਾ
ਹਾਂਜੀ-ਹਾਂਜੀ ਫੇਰ ਸੁੱਟ ਦਿੰਨੇ ਆਂ ਓਨਾ-ਓਨਾ ਉਤਾਰ ਕੇ ਕਈ ਵਾਰੀ ਉਤਾਰ ਕੇ ਕੀ ਪੂਰਾ ਈ ਘੇਰਨਾ ਪੈਂਦਾ ਜਾਦਾ ਵਹਿਮ ਆ ਜੇ ਤੇ ਆਏ ਫੈਲ ਗੇਆ। ਸਾਰਾ ਈ ਗੇਰ ਦਿੰਨੇ ਆ।
ਹਾਂ ਉਹੀ ਤਾਂ ਬਸ ਇਸ ਕਰ ਇਸੀ ਵਜ੍ਹਾ ਨਾਲ ਫਿਰ ਮੈਂ ਕੁੱਕਰ 'ਚੋਂ ਉਬਾਲ ਕੇ ਬਣਾ ਲੈਂਦੀ ਹਾਂ
ਅੱਛਾ ਚਲੋ ਇਹ ਵੀ ਆਈਡੀਆ ਅੱਛਾ ਲੱਗਿਆ ਕਦੇ ਟਰਾਈ ਕਰਾਂਗੀ ਮੈਂ ਵੀ ਇਹ ਵਾਲਾ ਆਈਡੀਆ
ਕੋਈ ਨਾ ਕਰ ਲੈਨਾ ਫੇਰ ਦੋਵੇਂ ਮੁੰਡੇ ਹੈਗੇ ਨੇ ਓ ਇੱਕ ਨੂੰ ਬੈਂਗਣ ਦਾ ਵਰਤਾ ਸਵਾਦ ਲੱਗਿਆ ਤੇਕ ਨੂੰ ਨਹੀਂ ਸਵਾਦ ਲੱਗੀ ਫੇਰ ਉਹਨੂੰ ਬਜ਼ਾਰੋਂ ਸਬਜ਼ੀ ਮੰਗਵਾ ਕੇ ਦਿੱਤੀ ਫਿਰ ਉਹਨੇ ਉਹ ਖਾਈ ਸੀ
ਬਸ ਬੱਚਿਆਂ ਦਾ ਤੇ ਹੈ ਵੀ ਇੱਕ ਨੂੰ ਸਵਾਦ ਲੱਗੇਗਾ ਤੇ ਦੂਜੇ ਨੂੰ ਸਾਡੇ ਘਰ ਵੀ ਇਹੀਓ ਰੋਣਾ ਇੱਕ ਬੱਚੇ ਨੂੰ ਸਵਾਦ ਲੱਗੇਗਾ ਤੇ ਦੂਜੇ ਨੂੰ ਨੀ ਸਵਾਦ ਲੱਗੇਗਾ
ਹਾਂਜੀ ਇਹ ਤਾਂ ਹੈਗਾ ਏ ਹੋਰ ਕੀ ਕਰ ਰਹੇ ਹੋ ਤੁਹਾ ਮੈਂ ਸੁਣਿਆ ਸੀ ਤੁਹਾਡੀ ਹਾਂਜੀ ਵਧੀਆ ਬਿਲਕੁਲ ਉਹਦੇ ਕੰਮ ਤੇ ਗਏਦੇ ਨੇ
ਅੱਛਾ
ਹਮ ਮੈਂ ਸੁਣਿਆ ਸੀ ਤੁਹਾਡੀ ਨਨਾਣ ਦੀ ਕੁੜੀ ਦਾ ਵਿਆਹ ਏ
ਹਾਂਜੀ ਨਹੀਂ ਵਿਆਹ ਤੇ ਹੋ ਗਿਆ ਭੈਣ ਜੀ ਉਹਦਾ
ਕਦੋਂ ਹੋਇਆ ਮੈਨੂੰ ਤਾਂ ਪਤਾ ਵੀ ਨੀ ਲੱਗਿਆ
ਹਾਂ ਹੋ ਗਿਆ ਥੋੜ੍ਹਾ ਟਾਈਮ ਹੁਣੇ ਹੋਇਆ ਪਿੱਛੇ ਜੇ
ਅੱਛਾ ਤੁਸੀਂ ਕੋਈ ਫੋਟੋਆਂ ਨੀ ਪਾਈਆਂ ਉਹਨਾਂ ਦੀਆਂ
ਫੋਟੋਆਂ ਪਾਈਆਂ ਬਸ ਟਾਈਮ ਹੀ ਨਹੀਂ ਲੱਗਾ ਹਲੇੇ ਆਈਆਂ ਨੀ ਨਾ ਮੈਂ ਕਿਹਾ ਇੱਕੋ ਵਾਰੀ ਹੁਣ ਬਾਰ ਬਾਰ ਕੀ ਫੋਨ ਦੀ ਫੋਟੋ ਫੋਟੋਆਂ ਪਾਵਾਂਗੀ ਫੇਰ ਕੈਮਰੇ ਤੋਂ ਆਉਣਗੇ ਉਹ ਵਾਲੀ ਪਾਵਾਂਗੀ ਇੱਕੋ ਵਾਰੀ ਕੈਮਰੇ ਦੀ ਆਜਣ ਨਾ ਕੈਮਰੇ ਦੀ ਕੁਆਲਿਟੀ ਹਾਂਜੀ ਕ ਕੈਮਰੇ ਦੀ ਫੋਟੋ ਦੀ ਕੁਆਲਿਟੀ ਜ਼ਰਾ ਅੱਛੀ ਹੁੰਦੀ ਏ ਬਸ ਉਹਦੇ ਹੀ ਵੇਟ ਕਰ ਰਹੇ ਹਾਂ ਕੈਮਰੇ ਦੀ ਫੋਟੋ ਆਏਗੀ ਤੇ ਤਾਂ ਪਾਵਾਂਗੇ ਫੋੋਨ ਕਿਉੰ ਕਿਉਂਕਿ ਦੇਖੋ ਅੱਜ ਕੱਲ ਜਦੋਂ ਤੱਕ ਬੰਦਾ ਫੋਟੋ ਨਾ ਪਾਏ ਬੰਦੇ ਦੀ ਰੋਟੀ ਨੀ ਅਜਮ ਹੋਣੀ
ਹਾਂ- ਹਾਂ ਇਹ ਤਾਂ ਹੈਗਾ ਹੀ ਸਹੀ ਕਹਿ ਰਹੇ ਹੋ ਜਦੋਂ ਤੱਕ ਕੋਈ ਵੀਡੀਓ ਨਾ ਬਣ ਜਾਏ ਰੀਲ ਨਾ ਬਣ ਜੇਏ ਤਾਂ ਆਪਨੇ ਦਿਲ ਨੂੰ ਸਕੂਨ ਹੀ ਨੀ ਮਿਲਦਾ
ਹਾਂਜੀ ਤਾਂ ਬਸ ਉਹਦੀ ਵੇਟ ਹੋ ਰਹੀ ਫੋਟੋਗ੍ਰਾਫਰ ਦੀ ਕਹਿ ਰਿਹਾ ਸੀ ਕੋਈ ਨੀ ਭੇੰਜ ਭੇਜ ਦੇਵਾਂਗਾ ਦੋ ਤਿੰਨ ਦਿਨ ਤੱਕ ਫਿਰ ਪਾਵਾਂਗੇ ਫੋਟੋਆਂ
ਅੱਛਾ ਤੇ ਫਿਰ ਤੁਸੀਂ ਕੀ ਪਾਇਆ ਸੀ ਕੁੜੀ ਦੇ ਵਿਆਹ 'ਚ
ਮੈਂ ਤੇ ਲਹਿੰਗੇ ਵਾਲਾ ਸੂਟ ਪਾਇਆ ਸੀ
ਅੱਛਾ ਹਾਂ ਨਹੀ ਅੱਜ ਕੱਲ ਚੱਲ ਵੀ ਰੇ ਨੇ
ਹਾਂਜੀ- ਹਾਂਜੀ
ਥੱਲੇ ਲਹਿੰਗਾ ਹੋਣਾ ਉੱਪਰ ਫਿਰ ਚੰਗਾ ਹੋਣਾ ਵੇ
ਹਾਂਜੀ ਹਾਂਜੀ ਸ਼ਰਟ ਕ ਸ਼ਰਟ ਬੰਨਦੀ ਏ
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਬੜ੍ਹੇ ਚੱਲ ਰਹੇ ਨੇ ਐ ਵੀ ਕੇਨ ਕਹਿਣ ਨੂੰ ਆਈ ਸੀ ਨਹੀਂ ਤੁਸੀਂ
ਹਾਂਜੀ ਮੈਂ ਕਹਿਣ ਕਹਿਣ ਲਗਵਾਈ ਸੀ ਉਹ ਥੋੜ੍ਹਾ ਫਲਾਵਟੀ ਬਣ ਗਿਆ ਸੀ ਨਾ ਫੇਰ ਉਹ ਤਾਂ ਕਹਿ ਰਹੇ ਸੀ ਰਹਿਣ ਦੋ ਤੁਹਾਡਾ ਪਹਿਲੇ ਹੀ ਹੈਵੀ ਹੈਗਾ ਮੈਂ ਕਿਹਾ ਨਹੀਂ ਮੈਨੂੰ ਥੋੜ੍ਹਾ ਸ਼ੌਕ ਹੈ ਕਿ ਮੈਂ ਕ
ਕਹਿ ਹਾਂਜੀ
ਥੋੜ੍ਹਾ ਕੇਨ ਕੇਨ ਲਗਵਾ ਕੇ ਸਵਾਉਣਾ ਮੈਨੂੰ ਸ਼ੌਂਕ ਹੈਗਾ ਦਪਹਿਰੇ ਚਲੋ ਠੀਕ ਹੈ ਫਿਰ ਲਗਾ ਦਿੰਦੇ ਤੁਹਾਨੂੰ ਕਿਨ ਕਿੰਨ ਲਗਾ
ਹਾਂਜੀ ਵਧੀਆ ਕੀਤਾ ਚਲੋ ਮੈਂ ਤੁਹਾਨੂੰ ਹੁਣ ਫੋਨ ਕਰਨੀ ਥੋੜੀ ਦੇਰ ਤੱਕ ਹੈ ਨਾ
ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ